ਹੈਲੋ
ਹਾਂ ਜੀ ਸਤਿ ਸ਼੍ਰੀ ਅਕਾਲ ਜੀ
ਹਾਂ ਜੀ ਸਤਿ ਸ਼੍ਰੀ ਅਕਾਲ ਜੀ
ਕੀ ਹਾਲ ਚਾਲ। ਹਾਂ ਜੀ ਠੀਕ ਠਾਕ ਤੁਸੀਂ ਸੁਣਾਓ
ਹਾਂਜੀ ਹਾਂਜੀ ਠੀਕ ਆ
ਹੋਰ ਕੀ ਕਰਦੇ ਪਏ
ਕੁਛ ਨਹੀਂ ਬਸ, ਆਪਣੇ ਬਚਪਨ ਬਾਰੇ ਸੋਚ ਰਹੇ ਸੀ ਬੈਠੇ
ਅੱਛਾ ਜੀ, ਬਸ ਬੱਚੇ ਘਰ ਨੇ। ਛੁੱਟੀਆਂ ਚ ਅਪਨਾ ਬਚਪਨ ਯਾਦ ਹੀ ਆਨਾ ਇਹਨਾਂ ਨੂੰ ਵੇਖ ਵੇਖ ਕੇ।
ਹਾਂਜੀ ਬੱਚਿਆਂ ਨੂੰ ਦੇਖ ਦੇਖ ਕੇ ਆਪਣਾ ਬਚਪਨ ਯਾਦ ਆ ਜਾਂਦਾ
ਬਿਲਕੁਲ
ਹਾਂਜੀ ਬਚਪਨ ਨਾ, ਸਭ ਤੋਂ ਪਿਆਰਾ ਹੁੰਦਾ ਅਤੇ ਖੁਸ਼ੀਆਂ ਭਰਿਆ ਸਮਾਂ ਹੁੰਦਾ ਸਾਡਾ ਜਿਹੜਾ ਬਚਪਨ ਹੁੰਦਾ।
ਹੈ ਕੁਛ,
ਆਣਾ ਜੀ।
ਪਰ ਜੇ ਗਿਆ ਸ ਗਿਆ ਸਮਾਂ ਤਾਂ ਨਹੀਂ ਵਾਪਸ ਆਂਦਾ ਨਾ!
ਹਾਂਜੀ ਹਾਂਜੀ, ਇਹ ਉਹ ਸਮਾਂ ਹੁੰਦਾ ਜਿਹੜਾ ਸਾਡੇ ਦਿਲ ਵਿੱਚ। ਸਾਡੇ ਦਿਲ ਚ ਕੋਈ ਚਿੰਤਾ ਨਹੀਂ ਹੁੰਦੀ,, ਕੋਈ ਵੀ ਕਿਸੇ ਤਰ੍ਹਾਂ ਦੀਆਂ ਸਾਨੂੰ ਜਿੰਮੇਵਾਰੀਆਂ ਨਹੀਂ ਹੁੰਦੀਆਂ।
ਹਾਂਜੀ ਹਾਂਜੀ।
ਹੈ ਨਾ ਜੀ।
ਬੇਪਰਵਾਹ ਜ਼ਿੰਦਗੀ ਹੁੰਦੀ ਹੈ ਜਿਵੇਂ? ਖਾਧਾ ਖਾਣ ਦਾ ਨਹੀਂ ਪਤਾ ਪੀਣ ਦਾ ਨਹੀਂ ਪਤਾ ਖੇਡੋ ਐਸ਼ ਕਰੋ।
ਹਾਂਜੀ, ਸਿਰਫ਼ ਹੱਸਣਾ ਖੇਡਣਾ ਹੁੰਦਾ ਵਾ ਹੈ ਨਾ। ਜਾਂ ਨਵੀਆਂ ਚੀਜ਼ਾਂ ਸਿੱਖ ਲਈਆਂ ਤੇ ਆਪਣੇ ਪਰਿਵਾਰ ਨਾਲ ਪਿਆਰ ਭਲੇ। ਪਲ ਜਿਹੜੇ, ਆਪਾਂ ਉਦੋਂ ਬਤਾਉਂਦੇ ਆ। ਕੋਈ ਸਾਨੂੰ ਟੈਂਸ਼ਨ ਨਹੀਂ ਹੁੰਦੀ। ਕਿਸੇ ਤਰੀਕੇ ਦੀ ਵੀ ਐਨ ਬੇਪਰਵਾਹ ਜ਼ਿੰਦਗੀ ਹੋ ਜਾਂਦੀ ਸਾਡੀ ਓਦੋਂ।
ਬਸ ਜਿਵੇਂ ਜਿਵੇਂ ਇਹਨਾਂ ਨੇ ਵੀ ਵੱਡੇ ਹੋਈ ਜਾਣਾ ਹੈ। ਉਵੇਂ ਉਵੇਂ ਇਹਨਾਂ ਦੇ ਸਿਰ 'ਤੇ ਵੀ ਟੈਂਸ਼ਨਾਂ ਪਈ ਜਾਣੀਆਂ।
ਹਾਂਜੀ, ਹਾਂਜੀ ਬਿਲਕੁਲ।
ਇਹ ਸਭ ਦੇ ਨਾਲ ਹੈ ਜੀ।
ਹਾਂਜੀ ਬਚਪਨ ' ਜਿੱਦਾਂ ਸਵੇਰੇ ਉੱਠ ਕੇ। ਅਸੀਂ ਹੁਣ ਆਪਣੇ ਬੱਚਿਆਂ ਨੂੰ ਤਿਆਰ ਕਰਦੇ ਹਾਂ, ਆਪਣੇ ਬਚਪਨਾਂ ਵਿੱਚ ਅਸੀਂ ਸਕੂਲ ਦੀਆਂ ਤਿਆਰੀਆਂ ਉਦੋਂ। ਕਰਦੇ ਹੁੰਦੇ ਸੀ।
ਹਾਂਜੀ ਹਾਂਜੀ।
ਮਾਂ ਸਾਡੀ ਸਾਨੂੰ ਖਾਣਾ ਬਣਾ ਕੇ ਦੇਂਦੇ ਸੀ, ਅਤੇ ਅਸੀਂ ਖਾਣਾ ਲੈ ਕੇ ਜਾਂਦੇ ਸੀ ਸਕੂਲ 'ਚ। ਇਹ ਚੀਜ਼ਾਂ ਬੜੀਆਂ ਯਾਦ ਆਉਦੀਆਂ ਕਿਸੇ ਟਾਈਮ।
ਇਹ ਤੇ ਹੈ ਹੀ ਆ, ਬਸ ਗਿਆ ਸਮਾਂ ਕਦੇ ਵਾਪਸ ਨਹੀਂ ਆਂਦਾ। ਇਹ ਚੀਜ਼ ਹੁੰਦੀ ਹੈਗੀ।
ਹਾਂਜੀ, ਬਿਲਕੁਲ ਜੀ, ਹਾਂਜੀ। ਦੋਸਤਾਂ ਦੇ ਨਾਲ ਸਕੂਲਾਂ ਵਿੱਚ ਹੱਸਣਾ ਖੇਡਣਾ ਨਾ ਛੁੱਟੀਆਂ ਦਾ ਇੰਤਜ਼ਾਰ ਕਰਨਾ ਬਹੁਤ। ਖਾਸ ਹੁੰਦਾ ਸੀ ਉਦੋਂ।
ਹਾਂ ਹਾਂ ਇਹ ਤਾਂ ਹੈ।
ਸਕੂਲਾਂ ਦੇ ਵਿੱਚ, ਸਕੂਲਾਂ ਦੇ ਦਿਨਾਂ ਵਿੱਚ ਨਵੀਆਂ ਕਿਤਾਬਾਂ ਦੀ ਖੁਸ਼ਬੂ ਅਧਿਆਪਕਾਂ ਦੀਆਂ ਸਿੱਖਿਆਵਾ। ਅਤੇ ਦੋਸਤਾਂ ਨਾਲ ਕੀਤੀਆਂ ਸ਼ਰਾਰਤਾਂ ਸਾਨੂੰ ਹਮੇਸ਼ਾ-ਹਮੇਸ਼ਾ ਹੀ ਯਾਦ ਆਉਂਦੀਆਂ ਵਾ।
ਹਾਂ ਇਹ ਤੇ ਹੈ ਈ ਏ।
ਹਾਂ ਜੀ ਬਚਪਨ ਵਿੱਚ ਦੀਆਂ ਖੇਡਾਂ ਵੀ ਬਹੁਤ ਯਾਦਗਾਰ ਹੁੰਦੀਆਂ ਸੀ। ਮੈਂ ਕਿਹਾ ਬਚਪਨ ਦੀਆਂ ਜਿਹੜੀਆਂ ਖੇਡਾਂ, ਉਹ ਵੀ ਬਹੁਤ ਯਾਦਗਾਰ ਹੁੰਦੀਆਂ ਹੈ ਨਾ ਗਲੀ ਵਿੱਚ। ਵਿੱਚ ਦੋਸਤਾਂ ਨਾਲ ਕ੍ਰਿਕਟ ਖੇਡਣਾ, ਲੁੱਕਣ ਮਿਚੀ ਖੇਡਣੀ।
ਅਸੀਂ ਆਪਣੇ ਟਾਈਮ 'ਤੇ ਬੜੀਆਂ ਖੇਡਾਂ ਕੀਤੀਆਂ ਨੇ। ਅੱਜ ਕੱਲ ਤਾਂ ਖੇਡਾਂ ਰਹੀਆਂ ਹੀ ਨਹੀਂ।
ਹਾਂਜੀ, ਅੱਜ ਕੱਲ੍ਹ ਦੇ ਬੱਚੇ ਤਾਂ ਖੇਡਦੇ ਹੀ ਨਹੀਂ।
ਅੱਜ ਕੱਲ੍ਹ ਇਹਨਾਂ ਨੂੰ ਪਤਾ ਹੀ ਨਹੀਂ, ਜੋ ਖੇਡਾਂ ਅਸੀਂ ਕੀਤੀਆਂ ਹੋਈਆਂ ਨੇ।
ਹਾਂਜੀ।
ਕਿਉਂਕਿ ਅੱਜ ਕੱਲ੍ਹ ਸਮਾਂ ਬੜਾ ਬਦਲ ਗਿਆ। ਅਸੀਂ ਆਪਣੇ ਬੱਚਿਆਂ ਨੂੰ ਘਰੋਂ ਹੀ ਨਹੀਂ ਬਾਹਰ ਕੱਢ ਸਕਦੇ।
ਹਾਂਜੀ, ਜਿਵੇਂ ਲੁਕਣ ਮੀਟੀ ਖੇਡਦੇ ਹੁੰਦੇ ਸਾ ਆਪਾਂ, ਅੱਜ-ਕੱਲ੍ਹ ਦੇ ਬੱਚੇ ਤਾਂ ਖੇਡਦੇ ਹੀ ਨਹੀਂ ਇੱਦਾਂ ਦੀਆਂ ਚੀਜ਼ਾਂ।
ਅੱਜ ਕੱਲ੍ਹ ਇਹਨਾਂ ਨੂੰ ਪਤਾ ਹੀ ਨਹੀਂ ਖੇਡਾਂ ਸਾਡੇ ਬਾਰੇ ਅਸੀਂ। ਜੋ ਗਲੀਆਂ ਦੇ ਵਿੱਚ ਉਹ ਸਟੈਪੂ ਖੇਲਣਾ। ਲੂੱਕਣ ਮਿੱਟੀ ਖੇਡਣੀ, ਪਕੜ ਪਕੜਾਈ ਖੇਡਣੀ, ਅੱਜ ਕੱਲ੍ਹ ਬੱਚਿਆਂ ਨੂੰ ਪਤਾ ਹੀ ਨਹੀਂ ਕੁਛ ਵੀ।
ਹਾਂਜੀ, ਵੇਖੋ ਹੁਣ ਜਿੱਦਾਂ ਹਨਾ ਬੱਚੇ ਇੰਨੇ ਮਹਿੰਗੇ ਮਹਿੰਗੇ ਖਿਡੌਣੇ ਵੀ ਲੈ ਲੈਂਦੇ ਤਾਂ ਵੀ ਨੀ ਖੇਡਦੇ ਤੇ ਸਾਨੂੰ ਤੇ ਕੋਈ ਮਹਿੰਗਿਆਂ ਖਿਡੌਣਿਆਂ ਦੀ ਲੋੜ ਵੀ ਨਹੀਂ ਹੁੰਦੀ ਸੀ‌। ਫਿਰ ਵੀ ਅਸੀਂ ਛੋਟੀਆਂ ਛੋਟੀਆਂ ਚੀਜ਼ਾਂ ਨਾਲ ਹੀ ਕਿੰਨਾ ਖੇਡਦੇ ਹੁੰਦੇ ਸੀ।
ਇਹ ਤੇ ਹੈ ਇ ਏ ਟਾਈਮ ਦੇ ਹਿਸਾਬ ਨਾਲ ਬੱਚਿਆਂ ਦੀਆਂ। ਜ਼ਰੂਰਤਾਂ ਉਡਦੀਆਂ ਪਈਆਂ ਨੇ, ਹੋਰ ਕੁਛ ਨਹੀਂ।
ਹਾਂਜੀ, ਬਚਪਨ ਵਿੱਚ ਨਾ ਆਪਣੇ ਪਰਿਵਾਰ ਦਾ ਪਿਆਰ। ਜਿਹੜਾ ਉਹ ਬਹੁਤ ਮਹੱਤਵਪੂਰਨ ਹੁੰਦਾ ਸੀ ਜਿਵੇਂ। ਰਾਤ ਨੂੰ ਸੌਣ ਤੋਂ ਪਹਿਲਾਂ, ਆਪਣੇ ਦਾਦਾ ਦਾਦੀ ਦੀਆਂ ਕਹਾਣੀਆਂ ਸੁਣਨੀਆਂ। ਆਪਣੇ ਮਾਪਿਆਂ ਨਾਲ ਸਮਾਂ ਬਿਤਾਉਣਾ, ਆਪਣੇ ਭੈਣ ਭਰਾਵਾਂ ਨਾਲ ਖੇਡਣਾ। ਉਹ ਜਿਹੜੇ ਪਾਲ ਆ ਜ਼ਿੰਦਗੀ ਦੇ ਬੜੇ ਅਨਮੋਲ ਹੁੰਦੇ ਸੀ ਉਹ।
ਹਾਂਜੀ, ਅੱਜ ਕੱਲ੍ਹ ਉਹ ਕਿੱਥੇ ਰਹਿ ਗਏ ਨੇ
ਹਾਂਜੀ। ਜਿਹੜਾ ਬਚਪਨ ਹੈ ਨਾ, ਉਹ ਸਾਨੂੰ ਸਾਦਗੀ ਅਤੇ ਖੁਸ਼ ਰਹਿਣਾ ਸਿਖਾਉਂਦਾ ਉਸ ਸਮੇਂ ਅਸੀਂ ਛੋਟੀਆਂ ਛੋਟੀਆਂ ਗੱਲਾਂ 'ਚ ਵੀ ਬੜੀਆਂ ਖੁਸ਼ੀਆਂ ਲੱਭ ਲੈਂਦੇ ਹੁੰਦੇ ਸੀ।
ਹਾਂਜੀ ਹਾਂਜੀ ਇਹ ਤਾਂ ਹੈ ਜੀ।
ਹਾਂਜੀ।
ਅਸੀਂ ਨਿੱਕੇੀਆਂ ਨਿੱਕੀਆਂ ਚੀਜ਼ਾਂ ਨਾਲ ਖੇਡਣਾ। ਔਰ ਉਹਨਾਂ ਨੂੰ ਕੁਵਾਚ ਬੱਚ ਨੂੰ ਨਾ ਦੇਣਾ। ਔਰ, ਅੱਜ ਕੱਲ੍ਹ ਬੱਚਿਆਂ ਨੂੰ ਜਿੰਨੀਆਂ ਮਰਜ਼ੀ ਮਹਿੰਗੀਆਂ ਚੀਜ਼ਾਂ ਲੈ ਦਿਉ ਤੁਸੀਂ ਬੱਚੇਆਂ ਨੂੰ ਉਸ ਚੀਜ਼ ਦੀ ਕਦਰ ਹੀ ਹੈਨੀ।
ਹਾਂਜੀ, ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਜ਼ਿੰਦਗੀ ਬਦਲ ਹੀ ਗਈ ਹੈ। ਮੋਬਾਇਲ ਫੋਨ ਬਸ ਦੇਖਦੇ ਰਹਿੰਦੇ ਆ।
ਹਾਂ, ਮੋਬਾਈਲ ਫੋਨ ਨੇ ਬਹੁਤ, ਮੋਬਾਈਲ ਫ਼ੋਨ ਇੱਕ ਜਗਾ ਠੀਕ ਵੀ ਹੈਗਾ ਹੈ। ਕਈਆਂ ਲਈ ਇਹ ਬੜਾ ਅੱਛਾ ਵੀ ਹੈਗਾ। ਕਾਇਈਆਂ ਦੇ ਲਈ ਬੜਾ ਮਾੜਾ ਵੀ ਹੈਗਾ।
ਹਾਂਜੀ ਹਾਂਜੀ। ਬੱਚੇ ਨਾ ਹਾਂਜੀ, ਬੱਚੇ ਅੱਜ ਕੱਲ ਆਪਣਾ ਖੇਡਣ ਦਾ ਸਮਾਂ ਜ਼ਿਆਦਾਤਰ ਮੋਬਾਇਲਾਂ ਤੇ ਹੀ। ਉਂਦੇ ਆ ਹਨਾ ਉਹਨਾਂ ਨੂੰ ਬਾਹਰ ਖੇਡਣ ਦਾ ਸਮਾਂ ਹੀ, ਉਹਨਾਂ ਦਾ ਬੜਾ ਘੱਟ ਹੋ ਗਿਆ ਵਾ।
ਹਾਂ ਇਹ ਤੇ ਹੈਗਾ ਹੈ ਜੀ।
ਹਾਜੀ, ਸਾਨੂੰ ਤਾਂ ਬਸ ਇਹੀ ਬੱਚਿਆਂ ਨੂੰ ਵੀ ਸਿਖਾਉਣਾ ਚਾਹੀਦਾ ਕਿ ਬਾਹਰ ਖੇਡੋ। ਕੁਦਰਤ ਅਤੇ ਪਰਿਵਾਰ ਦੇ ਨਾਲ ਜੁੜਨ ਦਾ ਮੌਕਾ ਔਖਾ ਮਿਲਦਾ ਹੈ। ਤਾਂ ਹੀ ਉਹਨਾਂ ਦੀਆਂ ਵਧੀਆ ਯਾਦਾਂ ਬਣਨਗੀਆਂ ਜਿ ਲੱਆਂ ਅਗਰ ਉਹ ਮੋਬਾਈਲੈ ਕੇ ਅੰਦਰ ਬੈਠ ਬੈਠੇ ਰਹੇ ਤੇ ਉਹਨਾਂ ਨੂੰ ਵੱਡੇ ਹੋ ਕੇ ਤੇ, ਕੁਛ ਆਪਣੇ ਬਚਪਨ ਦਾ ਯਾਦ ਨਹੀਂ ਯ ਰਹਿਣਾ।
ਹਾਂਜੀ ਅੱਜ ਕੱਲ੍ਹ ਤਾਂ ਅਸੀ ਅਸੀਂ ਲੋਕ ਮਿੱਟੀਆਂ ਦੇ ਵਿੱਚ ਗਲੀਆਂ ਦੇ ਵਿੱਚ ਖੇਡਣਾ ਕੋਈ ਪਰਵਾ ਹੀ ਨਾ ਹੋਣੀ। ਹੱਥ ਪੈਰ ਮੂੰਹ ਮਿੱਟੀਆਂ ਨਾਲ ਲਿਬੜੇ ਹੋਣੇ ਔਰ ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਬਾਹਰ ਹੀ ਨਹੀਂ ਕੱਢਦੇ। ਅਸੀਂ ਕਹਿੰਦੇ ਹਾਂ ਨਹੀਂ ਜੀ ਮਿੱਟੀ ਹੈ ਬੱਚਿਆਂ ਨੂੰ ਇਨਫੈਕਸ਼ਨ ਹੋ ਜਾਵੇਗੀ।
ਹਾਂਜੀ।
ਔਰ ਲੋਕ ਕਹਿੰਦੇ ਨੇ ਵੀ ਬੱਚਿਆਂ ਨੂੰ ਕੁਛ ਟਾਈਮ ਗਲੀਆਂ ਦੇ ਵਿੱਚ ਜ਼ਰੂਰ ਮਿੱਟੀਆਂ 'ਚ ਖੇਲਣ ਦਿਓ। ਤਾਂ, ਕਿ ਉਹਨਾਂ ਨੂੰ ਵੀ ਪਤਾ ਲੱਗੇ ਕਿ ਮਿੱਟੀ ਦੇ ਵਿੱਚ ਕੀ ਹੁੰਦਾ ਹੈ।
ਹਾਂਜੀ, ਬਚਪਨ ਸਿਰਫ ਉਮਰ ਦਾ ਇੱਕ ਹਿੱਸਾ ਨਹੀਂ ਸਗੋਂ ਜ਼ਿੰਦਗੀ ਦੀ ਬਹੁਤ ਹੀ ਵੱਡੀ ਖੂਬਸੂਰਤ ਭਾਵਨਾ ਹੈਗੀ ਆ ਜਿਹੜਾ ਸਾਡਾ ਬਚਪਨਾ। ਇਹ ਸਮਾਂ ਉਹ ਸਮਾਂ ਹੈਗਾ ਵਾ ਕਿ ਜ ਜਿਹੜਾ ਸਾਨੂੰ ਸਿਖਾਉਂਦਾ ਕਿ ਖੁਸ਼ੀ ਪੈਸਿਆਂ ਨਾਲ ਨੀ ਮਿਲਦੀ।
ਬਿਲਕੁਲ ਜੀ।
ਨਾਲ ਸਾਨੂੰ ਖੁਸ਼ੀ ਮਿਲਦੀ ਸੀ ਉਦੋਂ। ਅੱਜ ਕੱਲ੍ਹ ਤੇ ਜਿੰਨੇ ਮਰਜ਼ੀ ਸਾਡੇ ਕੋਲ ਪੈਸਾ ਹੋਵੇ, ਜੋ ਮਰਜ਼ੀ ਹੋਵੇ ਪਰ ਉੱਦਾਂ ਦੀਆਂ ਖੁਸ਼ੀਆਂ ਨੀ ਸਾਨੂੰ ਮਿਲਦੀਆਂ। ਜੋ ਸਾਡੇ ਬਚਪਨ ਵਿੱਚ ਸਾਨੂੰ ਖੁਸ਼ੀ ਹੁੰਦੀ ਸੀ।
ਸੰਗਤ ਮਾੜੀ ਹੈ। ਅੱਜ ਕੱਲ੍ਹ ਦੀ ਸੰਗਤ ਉਹ ਰਹੀ ਨਹੀਂ ਜੋ ਸਾਡੇ ਟਾਈਮ 'ਤੇ ਹੈਗੀ ਸੀ।
ਹਾਂਜੀ ਹਾਂਜੀ। ਬਿਲਕੁਲ ਜੀ। ਸਾਡੇ ਟਾਈਮ ਤੇ ਅਸੀਂ ਕਹਾ ਨਾ ਬਾਹਰ ਆਪਾਂ ਖੇਡਣਾ, ਕੁੜੀਆਂ ਦੇ ਨਾਲ ਗੀਟੇ ਖੇਡਣੇ, ਹਰ ਸਟੈਪ ਆਪੂ ਖੇਡਣੇ ਇਹ ਚੀਜ਼ਾਂ ਤਾਂ ਹੁਣ ਦੀਆਂ ਬੇਟੀਆਂ ਨੂੰ ਸਾਡੀਆਂ ਨੂੰ ਤੇ ਪਤਾ ਹੀ ਨਹੀਂ ਹੈਗਾ ਕੁਛ।
ਹਾਂ। ਅਸੀਂ ਲੋਕ ਕੱਢਦੇ ਨਹੀਂ। ਅੱਜ ਕੱਲ੍ਹ ਮਾਹੌਲ ਨਹੀ ਰਿਹਾ। ਖਾਸ ਕਰਕੇ ਕੁੜੀਆਂ ਨੂੰ ਕਿ ਮੁੰਡਿਆਂ ਨੂੰ ਵੀ ਕੱਢਣ ਵਾਲਾ ਮਾਹੌਲ ਨਹੀਂ ਰਿਹਾ। ਸਾਨੂੰ ਆਪਣੇ ਟਾਈਮ ਤੇ ਪਰਵਾਹ ਹੀਂ ਨਹੀ ਹੁੰਦੀ ਸੀ ਅਸੀਂ ਜਿਉਂ ਸਵੇਰੇ ਨਿਕਲਣਾ, ਅਸੀਂ ਰਾਤੀ ਘਰ ਵੱਢਣਾ ਖੇਡ ਕੇ। ਜਿਹਦੇ ਘਰ ਬਹਿਣਾ, ਉਹਦੇ ਘਰ ਰੋਟੀ ਪਾਣੀ ਖਾ ਲੈਣਾ ਕੋਈ ਪਰਵਾਹ ਹੀ ਨਹੀਂ ਹੋਣੀ ਘਰਦਿਆਂ ਨੂੰ।
ਹਾਂਜੀ ਹਾਂਜੀ, ਘਰਦਿਆਂ ਨੂੰ ਵੀ ਅੱਜ ਕੱਲ੍ਹ ਨਾ ਜ਼ਮਾਨਾ ਵੀ ਬੜਾ ਖ਼ਰਾਬ ਹੋ ਗਿਆ। ਹੈ ਵਾ ਆਪਾਂ ਕਿਸ ਕ ਕਿਸੇ ਦੇ ਘਰ ਆਪਣੇ ਬੱਚੇ ਨੂੰ ਭੇਜ ਵੀ ਨਹੀਂ ਸਕਦੇ।
ਬਿਲਕੁਲ ਜ਼ਮਾਨਾ ਤਾਂ ਬਦਲ ਹੀ ਗਿਆ, ਔਰ ਆਪਾਂ ਸਪੈਸ਼ਲੀ ਕਹਿੰਦੇ ਹਾਂ ਆਪਣੇ ਬੱਚਿਆਂ ਨੂੰ ਕਿ ਤੂੰ ਇਹਦੇ ਘਰ ਚੱਲਿਆ ਉਹਦੇ ਘਰ ਕੁਛ ਨਹੀਂ ਖਾਣਾ। ਕਿਉਂਕਿ ਅੱਜ ਕੱਲ੍ਹ ਸਮਾਂ ਹੀ ਨਹੀਂ ਰਿਹਾ ਆਪਣੇ ਬੱਚਿਆਂ ਨੂੰ ਪਹਿਲਾਂ ਹੀ- ਪੜ੍ਹਾਉਣਾ ਪੈਂਦਾ ਹੈ ਕਿ, ਕਿਸੇ ਦੇ ਘਰੋਂ ਵੀ ਚੀਜ਼ ਨਹੀਂ ਖਾਣੀ।
ਹਾਂਜੀ ਹਾਂਜੀ, ਬਿਲਕੁਲ ਸਾਡਾ ਟਾਈਮ ਹੀ ਉਹ ਹੋਰ ਸੀ ਸਾਡਾ ਬਚਪਨ ਜਿਹੜਾ ਨਾ ਬੜਾ- ਬੜਾ ਹੀ ਵਧੀਆ ਸੀ।
ਸਾਡੇ ਟ ਅਸੀਂ ਆਪਣੇ ਜਦੋਂ ਛੋਟੇ ਛੋਟੇ ਹੁੰਣਾ ਦਾਦਾ ਦਾਦੀ ਨੇ ਸੁਣਾ ਉਹਨਾਂ ਨੇ ਸਾਨੂੰ ਕਹਾਣੀਆਂ ਸੁਣਾਉਣੀਆਂ ਬੜੀਆਂ ਬੜੀਆਂ ਆਪਣੀਆਂ ਪੁਰਾਣੀਆਂ ਗੱਲਾਂ ਸੁਣਾਉਣੀਆਂ ਅੱਜ ਕੱਲ ਅਸੀਂ ਬੱਚਿਆਂ ਨੂੰ ਕੁਛ ਕਹਿੰਦੇ ਨਹੀਂ ਅਸੀਂ ਅੱਜ ਕੱਲ੍ਹ ਬੱਚਿਆਂ ਨੂੰ ਫੋਨ ਦਿੰਦੇ ਹਾਂ ਚਲੋ ਸੋਚੋ ਆਪਣਾ ਫੋਨ ਚਲਾਓ ਥੋੜ੍ਹੀ ਦੇਰ ਅਤੇ ਨਿੰਦਰ ਪੈ ਜੇਗੀ। ਪਰ ਅਸੀਂ ਇਹ ਨਹੀਂ ਸੋਚਦੇ, ਵੀ ਇਹ ਕੱਲ੍ਹ ਨੂੰ ਸਾਡੇ ਲਈ ਹੀ ਮਾੜੀ ਚੀਜ਼ ਹੈ।
ਹਾਂਜੀ, ਬਿਲਕੁਲ ਉਦੋਂ ਨਾ ਸਾਨੂੰ ਉਦੋਂ ਆਦਤ। ਤੇ ਇੱਦਾਂ ਦੀ ਬਣ ਜਾਂਦੀ ਸੀ, ਕਿ ਜਦੋਂ ਤੱਕ ਸਾਨੂੰ ਕੋਈ ਕਹਾਣੀ ਆ ਨਾ ਸੁਣਾਵੇ ਸਾਨੂੰ ਨੀਂਦ ਹੀ ਨੀ ਆਉਂਦੀ ਸੀ।
ਔਰ ਅਸੀਂ ਅਪਣੇ ਮ ਹਾਂ, ਅਸੀਂ ਅਪਣੇ ਮਾਂ-ਪਿਓ ਦੇ ਨਾਲ ਘੱਟ ਸੋੰਦੇ ਸੀ, ਅਪਣੇ ਦਾਦਾ-ਦਾਦੀ ਨਾਲ ਜੈਦਾ ਲਗਾਵ ਕਰਦੇ ਸੀ।
ਹਾਂਜੀ-ਹਾਂਜੀ।
ਅੱਜ-ਕੱਲ੍ਹ ਦੇ ਬੱਚਿਆਂ ਨੂੰ ਪਤਾ ਈ ਨੀ ਕੁਛ, ਜੋ ਅਸੀਂ ਅਪਣੇ ਟਾਈਮ ਤੇ ਵੇਖਿਆ ਦੈ।
ਹਾਂਜੀ, ਬਿਲਕੁਲ ਜੀ।
ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਦੱਸਦੇ ਹਾਂ ਨਾ, ਤਾਂ ਪੁੱਛਦੇ ਨੇ ਵੀ ਇਹ ਕਿੱਦਾਂ ਖੇਡਾਂ ਖੇਡੀਆਂ ਜਾਂਦੀਆਂ ਨੇ?
ਸਾਡਾ ਬਚਪਨ ਹੀ ਸਾਂਨੂੰ ਖੁਸ਼ ਰਹਿਣਾ ਸਿਖਾਉਂਦਾ ਸੀ। ਹੁਣ- ਅਤੇ ਅਸੀਂ ਵੀ ਬਿਲਕੁਲ ਖੁਸ਼ ਨਹੀਂ ਰਹਿੰਦੇ ਇੰਨੀਆਂ ਟੈਸ਼ਨਾਂ, ਇੰਨੀਆਂ ਜ਼ਿੰਮੇਵਾਰੀਆਂ ਹੈਗੀਆਂ ਵਾ।
ਬਸ ਜੀ ਬਸ ਜ਼ਿੰਮੇਵਾਰੀਆਂ ਤਾਂ ਹਰ ਕਿਸੇ ਦੇ ਨਾਲ ਨੇ। ਜਿਵੇਂ ਜਿਵੇਂ ਸਮਾਂ ਅੱਗੇ ਅੱਗੇ ਜਾਣਾ ਹੈ ਜਿਵੇਂ ਜਿਵੇਂ ਸਮਾਂ ਬੀਤ ਦਾ ਜਾਣਾ- ਹ
ਹਾਂਜੀ ਸਾਨੂੰ ਬਹੁਤ ਹੀ ਜ਼ਿਆਦਾ ਹਨਾ ਟੈਸ਼ਨ ਸਾਰਾ ਦਿਨ ਹੀ ਏਦਾਂ ਨਿਕਲ ਜਾਂਦਾ ਘਰ ਦੇ ਕੰਮਾਂ ਕਾਰਾਂ ਚ ਟੈਂਸ਼ਨਾਂ 'ਚ ਬਚਪਨ ਵਿੱਚ ਤਾਂ ਕੋਈ ਟੈਂਸ਼ਨ ਨਹੀਂ ਸੀ ਕਿਸੇ ਤਰੀਕੇ ਦੀ ਵੀ
ਕਈਆਂ ਨੂੰ ਟੈਂਸ਼ਨ ਪੈਸੇ ਦੀਆਂ ਵੀ ਨੇ ਜਿਨ੍ਹਾਂ ਕੋਲ ਨਹੀਂ ਹੈ ਜਿਨਾਂ ਕੋਲ ਨਹੀਂ ਹੈ ਪੈਸਾ ਉਹਨਾ ਨੂੰ ਵੀ ਟੈਂਸ਼ਨਾ ਨਹੀਂ ਜਿਹਨਾਂ ਕੋਲ ਹੈਗਾ ਉਹਨਾਂ ਨੂੰ ਵੀ ਟੈਸਨਾ ਨਹੀਂ,
ਹਾਂਜੀ-ਹਾਂਜੀ, ਬਿਲਕੁਲ
ਪੈਨ ਦੇ ਲਈ ਸਾਰੀ ਉਮਰ ਵਾਸਤੇ ਰਹਿੰਦੀ ਰਹਿੰਦੀ ਹੈ, ਕੁਛ ਐਸਾ ਹੀ ਹਰ
ਹਾਂਜੀ, ਤੁਹਾਡੀ ਅਵਾਜ਼ ਬੜੀ ਘੱਟ ਆ ਰੀ, ਹੈਲੋ, ਹਾਂਜੀ- ਹਾਂਜੀ। ਤੁਹਾਡੀ ਅਵਾਜ਼ ਹੀ ਬੜੀ ਘੱਟ ਆ ਰੀ ਏ ਕੇਆ।
ਅਵਾਜ਼ ਘੱਟ ਆ ਰੀ, ਇੱਕ ਮਿੰਟ।
ਹਾਂਜੀ।
ਹਾਂਜੀ।
ਮੈਂ ਕੈ ਓਸ ਸਮੇਂ ਸਾਨੂੰ ਨਾ ਵੇਖੋ ਹੁਣ ਇੰਨੇ ਮੈੰਗੇ- ਮੈੰਗੇ ਖਿਡੌਣੇ ਲੈ ਕੇ ਦਿਣੇ ਆ। ਬੱਚਿਆਂ ਨੂੰ ਕੋਈ ਖੇਡਦਾ ਈ ਨੀ ਬਸ ਇੱਕ ਦਿਨ ਖੇਡਦੇ ਆ, ਤੇ ਓਹ ਸੋ ਤ ਦਿੰਦੇ ਐ। ਓਹਨਾਂ ਨੂੰ ਕੋਈ ਕੀਮਤ ਹੀ ਨੀ, ਸਾਡੇ ਕੋਲ ਤੇ ਇੱਕ-ਇੱਕ ਡੋਲ ਇੱਕ, ਗੁੱਡੀ ਹੁੰਦੀ ਸੀ ਤੇ ਅਸੀਂ ਓਹਦੇ ਨਾਲ ਹੀ ਪਤਾ ਨੀ ਕਿੰਨੇ-ਕਿੰਨੇ
ਸਾਡੇ ਟਾਈਮ ਤੇ ਅਸੀਂ ਮੇਲਾ ਵੇਖਣ ਜਾਣਾ ਨਾ, ਅਸੀਂ ਕੈਣਾ ਪਾਪਾ ਐ ਖਿਡੋਣਾ ਲੈਣਾ, ਪਾਪਾ ਨੇ ਕੈਣਾ ਚਲੋ ਅੱਗੋਂ ਲੈ ਕੇ ਦਿੱਨਾ। ਤੇ ਅੱਗੇ-ਅੱਗੇ ਜਾਂਦੇ-ਜਾਂਦੇ ਓਧਰੋਂ ਗੋਲ ਘੁੰਮਾ ਕੇ ਘਰ ਲੈ ਆਣਾ, ਵੀ ਰਸਤੇ ਚ' ਕੁੱਛ ਖਾ ਲੋ ਪੈਸੇ ਨੀ ਵੇਸਟ ਕਰਨੇ ਖਡੋਣੇਆ ਤੇ, ਅੱਜ-ਕੱਲ ਦੇ ਬੱਚ ਬੱਚੇ ਕੈੰਦੇ ਨੇ ਸਾਨੂੰ ਮੈੰਗੇ-ਮੈੰਗੇ ਖਡੋਣੇ ਦਿਓ।
ਏਨੇ-ਏਨੇ ਪੈਹੇ ਖਰਚਦੇ ਆ, ਅਸੀਂ ਤੇ ਅਪਣੇ ਟਾਈਮ ਚ ਬਸ ਏਕ ਗੁੱਡੀ ਲੈ ਕੇ, ਇੱਕ ਡੋਲ ਲੈ
ਸਾਡੇ ਟਾਈਮ ਤੇ ਪੰਜ ਰੁਪਏ ਦੋ ਰੁਪਏ ਦੀ ਬੜੀ ਵੈਲਿਊ ਹੁੰਦੀ ਸੀ। ਅੱਜ ਕੱਲ ਦੇ ਬੱਚੇ ਦੋ ਰੁਪਏ ਨੂੰ ਸਮਝਦੇ ਨਹੀਂ ਕੁਛ।
ਹਾਂਜੀ, ਅੱਜ-ਕੱਲ੍ਹ ਦੇ ਬੱਚੇ ਨਹੀਂ ਕੁਛ ਵੀ ਸਮਝਦੇ।
ਨਾ ਜੀ ਇਹਨਾਂ ਨੂੰ ਜਿੰਨੀ ਦੇਰ ਤੱਕ ਇਹਨਾਂ ਨੂੰ ਸੌ ਰੁਪਏ ਦਾ ਨੋਟ ਹੱਥ ਚ ਨਾ ਮਿਲਿਆ ਉਨੀ ਦੇਰ ਤੱਕ ਤਾਂ ਟਿਕਦੇ ਵੀ ਨੀ।
ਹਾਂਜੀ ਸਾਡੇ ਬਚਪਨ ਦਾ ਸਮਾਂ ਹੋਰ ਸੀ।
ਚਲੋ ਦੀਦੀ ਮੈਨੂੰ ਨਾ ਕੋਲ ਆ ਰਹੀ ਐ ਵਿੱਚ ਮੈਂ ਕਰਦੀ ਆ ਬਾਅਦ। ਓਕੇ ਜੀ